ਹੈਕਾਲ ਜੀ, ਹੋਰ ਠੀਕ ਹੋ ਤੁਸੀਂ।
ਹਾਂਜੀ ਹੈਗਾ, ਤੁਸੀ ਦੱਸੋ ਕਿਵੇਂ।
ਹਾਂਜੀ- ਹਾਂਜੀ ਮੈਂ ਵੀ ਵਧੀਆ, ਹੋਰ ਖਾਣਾ ਵਗੈਰਾ ਹੋ ਗਿਆ ਮਤਲਬ।
ਨਹੀਂ ਬਸ ਅਜੇ ਬਾਦ ਚ'।
ਅੱਛਾ-ਅੱਛਾ, ਔਰ ਫੈਮਲੀ ਸਭ ਠੀਕ ਹੈ।
ਹਾਂਜੀ ਵਧੀਆ ਜੀ ਵਧੀਆ।
ਠੀਕ ਹੈ ਠੀਕ ਹੈ ਚਲੋ ਵਧੀਆ, ਬਸ ਮੈਂ ਵੀ ਨਾ ਫਰੀ ਬੈਠ। ਠੀਕ ਸੀ ਕਿ ਚਲੋ ਤੁਹਾਨੂੰ ਕੋਲ ਕਰਦੀ ਹਾਂ, ਇੱਕ ਮਤਲਬ ਮੇਰੇ ਮਾਇੰਡ ਵਿੱਚ। ਟੋਪਿਕ ਜਾ ਰਿਹਾ ਸੀ, ਕਿ ਮਤਲਬ ਅੱਜ ਦੇ ਟਾਈਮ ਤੇ ਨਾ ਸ਼ੋਪਿੰਗ ਵਗੈਰਾ ਜਿਵੇਂ ਬਹੁਤ। ਕਰਦੇ ਹੀ ਨੇ ਲੋਕ, ਔਨਲਾਈਨ ਜ਼ਿਆਦਾ ਹੋਵੇਏ। ਹਨਾ, ਓਫਲਾਈਨ ਮਤਲਬ ਲੋਕੀ ਨਾ ਘੱਟ ਹੀ ਕਰਦੇ ਨੇ, ਤੇ ਮਤ। ਮਤਲਬ ਤੁਸੀਂ ਕਿਵੇਂ ਮਤਲਬ ਆਪਣਾ ਸ਼ੋਪਿੰਗ ਨੂੰ ਪ੍ਰੈਫਰ ਕਰਦੇ ਹੋ ਦੋਨੋਂ ਤਰੀਕੇ ਨਾਲ ਕਰਦੇ ਹੋ ਯਾ ਔ। ਫਲਾਈਨ ਹੀ ਕਰਦੇ ਹੋ ਸ਼ੋਪਿੰਗ ਜਾਂ ਔਨਲਾਈਨ।
ਪਤਾ ਕੀ ਏ ਉਹ ਤੇ ਹੁਣ ਦੇਖੋ ਚੀਜ਼ ਦੇ ਉੱਪਰ ਰਹਿੰਦੈ। ਜਿੱਦਾਂ ਅਸੀਂ ਕੱਪੜੇ ਦੇਣੇ ਨੇ। ਬੰਦੇ ਨੂੰ ਅਗਰ ਕੱਪੜੇ ਲੈਣੇ ਨੇ ਤੇ ਉਹਨੂੰ ਆਫਲਾਈਨ ਲੈਣੇ ਚਾਹੀਦੇ ਨੇ। ਕਿਉਂਕਿ ਬੰਦਾ-ਬੰਦਾ ਅਗਰ। ਕੱਪੜਾ ਲਏਗਾ ਨਾ ਦੇਖੇਗਾ ਕੱਪੜਾ ਕੈਹੋ ਜਿਹਾ ਪਾ ਕੇ ਦੇਖੇਗਾ ਟਰਾਈ ਕਰੇਗਾ। ਬਾਰਗਨਿੰਗ ਕਰੇਗਾ ਹਾਂਜੀ।
ਕੱਪੜਾ ਕੱਪੜੇ ਦਾ ਵੀ ਹਿਸਾਬ ਹੁੰਦੈ ਨਾ। ਕਈ ਵਾਰੀ ਓਨਲਾਈਨ ਚ ਮੰਗਵਾਇਆ ਸੀ ਕੁਛ ਹੋਰ ਹੁੰਦੈ ਆ ਕੁਛ ਹੋਰ ਜਾਂਦਾ ਵੇ ਸਾਈਜ਼ ਵਗੈਰਾ। ਦਿੱਕਤ ਵੀ ਹੁੰਦੀ ਏ ਹਨਾ।
ਬਸ ਇਹੀ ਗੱਲ ਹੈ ਜੀ।
ਹਾਂ ਓਫਲਾਈਨ ਵਿਚ ਇਹ ਔਨਲਾਈਨ ਵਿਚ ਕੀ ਏ ਕਈ ਵਾਰੀ ਸਸਤੇ ਮਿਲਦੇ ਨੇ ਤੇ ਲੋਕ ਖਰੀਦ ਲੈਂਦੇ ਨੇ। ਮੈਂ ਵੀ ਖਰੀਦ ਲੈਂਨੀ ਆਂ ਹਾਂ ਓਫਲਾਈਨ ਵਿੱਚ ਬਹੁਤ ਜ਼ਰੂਰੀ ਮਤਲਬ ਪਹਿਲੇ ਤੇ। ਵੈਸੇ ਵੀ ਕੱਪੜੇ ਤਾਂ ਹੀ ਲੈਂਨੇ ਹਾਂ ਕੋਈ ਤਿਉਹਾਰ ਵਗੈਰਾ ਆਂਦੈ ਕਿਸੇ ਦੇ ਵਿਆਹ ਜਾਣਾ ਹੁੰਦੈ ਜਾਂ। ਕੋਈ ਗੁਰ ਵਗੈਰਾ ਆ ਗਿਆ ਯਾ ਕੁੱਛ ਵੀ ਹੋ ਗਿਆ। ਕਿੱਧਰ ਜਾਣਾ ਹੁੰਦਾ ਤਾਂ ਹੀ ਲੈਂਨੀ ਆਂ ਕੱਪੜੇ ਹਨਾ ਵੈਸੇ ਤਾਂ ਕੋਈ ਵੀ ਨਹੀਂ ਲੈਂਦਾ ਤੇ ਟਾਈਮ ਕੱਢ ਕੇ ਜਾਣਾ ਹਨਾ ਕਿਸੇ ਦੇ ਨਾਲ ਹੀ ਜਾਣਾ ਪੈਂਦਾ ਵੇ ਹਨਾ ਕੱਪੜੇ ਕਿਸੇ ਮੋਲ ਵਗੈਰਾ ਤੋਂ ਕਿਧਰੋਂ ਦੀ ਵੀ ਲੋਓ ਉੱਥੇ ਪਾ ਕੇ ਵੀ ਵੇਖ ਸਕਦੇ ਹਾਂ ਅਸੀਂ ਬਹੁਤ ਸਾਰੀ ਵਰਾਇਟੀ ਟੀ ਵੀ ਸਾਨੂੰ ਮਿਲਦੀ ਏ ਵੇਖਣ ਨੂੰ ਹਨਾ ਬਹੁਤ ਸਾਰੀ ਦੁਕਾਨਾਂ ਤੇ ਵੀ ਅਸੀਂ ਜਾ ਕੇ ਕੇ ਵੇਖ ਸਕਦੇ ਹਾਂ ਔਰ ਸਿਰਫ ਕੱਪੜੇ ਲੈਣ ਜਾਂਦੀ ਹਾਂ ਤਾਂ ਬਹੁਤ ਸਾਰੀ ਚੀਜ਼ਾਂ ਵੀ ਆਪਾਂ ਘਰ ਦੀਆਂ ਨਾ ਲੈ ਕੇ ਆ ਸਕਦੇ ਹਾਂ ਬਾਜ਼ਾਰ ਜਾ ਕੇ
ਹਾਂਜੀ
ਬਟ ਓਨਲਾਈਨ ਚੀਜ਼ ਚ ਇਹ ਨੀ ਹੁੰਦਾ ਨਾ ਆਪਾਂ ਪਾ ਕੇ ਨਹੀਂ ਵੇਖ ਸਕਦੇ ਹਾਂ ਕੱਪੜਾ ਕੈਸ਼ ਡਿਲੀਵਰੀ ਕਰ ਸਕਦੇ ਆਂ ਕਿਉਂਕਿ ਕਈ ਵਾਰ ਕੀ ਹੁੰਦੈ ਔਨਲਾਈਨ ਸ਼ੋਪਿੰਗ ਕਰਦੇ ਆਂ ਔਨਲਾਈਨ ਪੇਮੈਂਟ ਵੀ ਕਰਦੀ ਤੇ ਕੱਪੜਾ ਜਿਹੜਾ ਆਂਦੈ ਵੀ ਉਹ ਸਾਨੂੰ ਪਸੰਦ ਨਹੀਂ ਆਂਦਾ ਕਈ ਵਾਰੀ ਟੈਟ ਆ ਜਾਂਦੈ ਕਈ ਵਾਰੀ ਕੱਪੜਾ ਫੱਟ ਟਿਆ ਆ ਜਾਂਦਾ ਵੇ
ਉਹੀ ਤੇ ਪਤਾ ਕੀ ਟਾਈਮ ਹੀ ਖ਼ਰਾਬ ਹੁੰਦੈ ਇੱਦਾਂ ਅਗਰ ਬੰਦੇ ਨੂੰ ਅਰਜਨਟ ਚਾਹੀਦੇ ਹੋਣ ਕੱਪੜੇ ਫੇਰ ਬੰਦਾ ਤੇ ਫਸ ਗਿਆ ਨਾ ਔਨਲਾਈਨ ਦੇ ਵਿੱਚੇ ਈ ਹਲਜੀ
ਇਹ ਤੇ ਹੈਈਏ ਹਨਾ ਉਹ ਹੋਰ ਵੀ ਬਹੁਤ ਸਾਰੀ ਚੀਜ਼ਾਂ ਔਨਲਾਈਨ ਮੰਗਵਾ ਸਕਦੇ ਹਾਂ ਆਪਣਾ ਘਰ ਦੀਆਂ ਕੋਈ ਵੀ ਚੀਜ਼ਾਂ ਹੋ ਗਈਆਂ
ਜਿੱਦਾ ਹੋ ਗਿਆ ਗਰੋਸਰੀ ਹੋ ਗਈ ਉਹ ਅਸੀਂ ਮੰਗਵਾ ਸਕਦੇ ਹਾਂ ਓਨਲਾਈਨ ਫੂਡ ਖਾਣ ਤੇ ਉਹ ਵੀ ਮੰਗਵਾ ਸਕਦੇ ਹਾਂ ਬਸ ਕਈ ਆਈਟਮਾਂ ਐਸੀ ਹੁੰਦੀਐਂ ਜਿਹੜੀ ਬੰਦਾ ਓਨਲਾਈਨ ਨਹੀਂ ਲੈ ਸਕਦਾ
ਬਿਲਕੁਲ ਬਿਲਕੁਲ ਕੱਪੜੇ ਵਗੈਰਾ ਤਾਂ ਮੈਨੂੰ ਵੀ ਡਾਊਟ ਲੱਗਦੈ ਕਿ ਮਤਲਬ ਮੈਂ ਵੀ ਕੱਪੜੇ ਵਗੈਰਾ ਕਦੇ ਲਏ ਨੀ ਔਨਲਾਈਨ ਮੈਨੂੰ ਐ ਡਰ ਲੱਗਦੈ ਕਿ ਕੋਈ ਕਈ ਵਾਰੀ ਗ਼ਲਤ ਆ ਜਾਂਦਾ ਕੱਪੜਾ ਕਿ ਮੇਰੇ ਸਾਈਜ਼ ਦਾ ਨਾਂਵੇ ਹਨਾ ਕਿਆ ਪਤਾ ਕਿਹੋ ਜਿਹਾ ਕੱਪੜਾ ਵੇ ਇਸ ਕਰਕੇ ਉਹ ਕੱਪੜੇ ਵਗੈਰਾ ਮੈਂ ਵੀ ਬਜ਼ਾਰਾਂ ਤੋਂ ਹੀ ਔਫਲਾਈਨ ਮਤਲਬ ਦੁਕਾਨਾਂ ਤੋਂ ਹੀ ਲੈਂਨੀ ਹਾਂ ਕਿ ਉੱਥੇ ਪਾ ਕੇ ਵੇਖ ਲੈਂਨੀ ਹਾਂ ਬੰਦਾ ਬਾਰ ਬਾਰ ਜਾਵੇ ਹੁਣ ਓਨਲਾਈਨ ਮੰਗਵਾਇਆ ਕੱਪੜਾ ਅਸੀਂ ਹਨਾ ਪਸੰਦ ਨੀ ਆਇਆ ਉਹਨੂੰ ਪੈਹੇ ਵੀ ਦੇਤੇ ਆ ਉੱਥੇ ਉਹ ਮਤਲਬ ਹੈ ਬੋਲਿਆ ਕਿ ਮਤਲਬ ਸਾਡਾ ਔਡਰ ਖਰਾਬ ਵਗੈਰਾ ਵੀ ਔਰ ਇਹ ਤੋਂ ਵੀ ਸੱਤ ਪੰਦਰਾਂ ਦਿਨ ਲਗਾਉਂਦੇ ਨੇ ਉਹ ਤਾਨ ਵਿੱਚ ਵੀ ਫਿਰ ਦੂਜੀ ਵਾਰੀ ਫੇਰ ਅਗਰ ਸਹੀ ਨੀ ਆਇਆ ਫਿਰ ਇਹ ਵੀ ਬੰਦਾ ਵੀ ਪਰੇਸ਼ਾਨ ਹੈ ਇੰਨੀ ਦੇਰ ਵਿੱਚ ਅਤੇ ਜੋ ਵੀ ਫੈਸਟੀਵਲ ਤੇ ਪਾਣਾ ਸੀ ਉਹ ਵੀ ਲੰਘ ਜਾਂਦਾ ਵਾ
ਉਹੀ ਤੇ ਗੱਲ ਹੈ ਨਾ।
ਇਸ ਕਰਕੇ ਉਹ ਔਨਲਾਈਨ ਸ਼ੋਪਿੰਗ ਦਾ ਵੀ ਥੋੜ੍ਹਾ ਜਿਹਾ ਹੈਗਾ ਵੇ ਬਟ ਹਾਂ ਜੇ ਅਗਰ ਮੰਗਵਾਉਣਾ ਵੇ ਪ੍ਰੋਪਰ ਤੁਸੀਂ ਆਪਣਾ ਉਹਦੇ ਵਿਊਜ ਵਗੈਰਾ। ਚੈੱਕ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੋ ਜਿਹਾ ਕੱਪੜਾ ਵੀ ਕਦੋਂ ਆਏਗਾ ਟਰੈਕ ਵਗੈਰਾ ਵੀ ਕਰਨਾ ਹੁੰਦਾ।
ਹਾਂਜੀ ਹਾਂਜੀ ਬਿਲਕੁਲ ਜੀ।
ਸਾਰੇ ਲੋਕ ਔਨਲਾਈਨ ਸ਼ੋਪਿੰਗ ਵੀ ਕਰਦੇ ਈ ਨੇ ਹੈ ਨਾ
ਔਨਲਾਈਨ ਸ਼ੋਪਿੰਗ ਹੁੰਈ ਨਾ ਜਿਵੇਂ ਜਿਹੜੇ ਜ਼ਿਆਦਾ ਬਿਜ਼ੀ ਬੰਦੇ ਹੁੰਦੇ ਨੇ ਨਾ ਉਹਨਾ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਸ ਚੀਜ਼ ਦਾ ਜਿਹੜੇ ਜ਼ਿਆਦਾ ਨੌਕਰੀ ਨੁਕਰੀ ਦੇ।
ਜਿਹੜੇ ਮਤਲਬ ਜਾ ਨਹੀਂ ਸਕਦੇ ਟਾਈਮ ਕੱਢ ਕੇ ਮਾਰਕਟ ਵਗੈਰਾ ਵਿੱਚ ਨਾ ਹਾਂ।
ਅੱਜ ਕੱਲ੍ਹ ਤਾਂ ਵੇਖੋ ਹਰ ਚੀਜ਼ ਮਿਲ ਜਾਂਦੀ ਆ ਔਨਲਾਈਨ
ਹਾਂ ਹਰ ਚੀਜ਼ ਮਿਲ ਜਾਂਦੀ ਔਨਲਾਈਨ ਛੋਟੀ ਤੋਂ ਛੋਟੀ ਲੈ ਲੋ ਕੁੱਛ ਵੀ ਲੈ ਲੋ ਤੁਸੀਂ ਔਨਲਾਈਨ ਬਹੁਤ ਸਾਰੇ ਐਪ ਵੀ ਹੈਗੇ ਨੇ ਹੈ ਨਾ ਮੀਸ਼ੋ ਵਗੈਰਾ ਫਲਿਪ ਕਾਰਟ ਐਮਾਜੋਨ ਨਾਇਕਾ ਬਹੁਤ ਸਾਰੇ ਐਪਸ ਸ ਹੈਗੇ ਨੇ ਜਿੱਥੋਂ ਓਨਲਾਈਨ ਸ਼ੋਪਿੰਗ ਕਰ ਸਕਦੇ ਆ ਹਰ ਤਰ੍ਹਾਂ ਦੇ ਬੰਦੇ ਦੀ ਸ਼ੋਪਿੰਗ ਕਰ ਸਕਦਾ ਬੱਚਿਆਂ ਦੇ ਵੀ ਬੁੜਿਆਂ ਦੇ ਵੀ ਜਿਦੀ ਮਰਜੀ ਕਰ ਲਉ। ਜੋ ਮਰਜੀ ਕਰੀ ਚੱਲ ਤੁਸੀ ਘਰ ਦਾ ਜੋ ਵੀ ਮਰਜੀ ਫਰਿਜ ਵਗੈਰਾ ਵੀ ਟੀਵੀ ਵਗੈਰਾ। ਹਰ ਚੀਜ਼ ਔਨਲਾਈਨ ਆ ਜਾਂਦੀ ਈਵਨ ਕਿ ਅੱਜ ਕੱਲ੍ਹ ਤੇ ਸਬਜ਼ੀਆਂ ਵੀ ਤੁਸੀਂ ਘਰ ਮੰਗਵਾ ਸਕਦੇ। ਸਕਦੇ ਹੋ ਬਲਿ ਬਲਿੰਕਿਟ ਦੇ ਥਰੂ ਹੈ ਨਾ।
ਹਾਂਜੀ-ਹਾਂਜੀ।
ਹਰ ਚੀਜ਼ ਘਰ ਬੈ ਕੇ ਮੰਗਵਾ ਸਕਦੇ ਉਹਦੇ ਚ ਕੀ ਐ ਨਾ ਬੰਦਾ ਆਲਸੀ ਹੋ ਜਾਂਦੈ ਕੀ ਉਹ ਬਾਰ ਜਾਣਾ ਨੀ ਚਾਹੁੰਦਾ ਹੈ ਨਾ।
ਬਿਲਕੁਲ ਬਿਲਕੁਲ ਬਸ ਇਹੀ ਗੱਲ ਹੈ ਨਾ।
ਕਈ ਬਾਰ ਹੈ ਨਾ ਘਰ ਬੈ ਕੇ ਬੈ ਕੇ ਵੀ ਬੰਦਾ ਬੋਰ ਹੋ ਜਾਂਦਾ ਏ।
ਹਾਂ ਬਿਲਕੁੱਲ ਸਈ ਗੱਲ ਐ ਜੀ ਦੇਖੋ ਜੀ ਬਾਜ਼ਾਰ ਬੰਦਾ ਘੁੰਮ ਆਏ।
ਚਾਹੀਦੀ ਸ਼ੋਪਿੰਗ ਔਫਲਾਈਨ ਵੀ ਕਰਨੀ ਚਾਹੀਦੀ ਔਨਲਾਈਨ ਮਤਲਬ ਆਪਣਾ ਫੈਦਾ ਵੇਖਣਾ ਚਾਹੀਦਾ ਕੀ ਜਿਹੜੀ। ਚੀਜ਼ ਤੁਹਾਨੂੰ ਔਫਲਾਈਨ ਵਿੱਚ ਮਹਿੰਗੀ ਮਿਲ ਰਹੀ ਐ ਨਾ ਅਗਰ ਤੁਹਾਨੂੰ ਉਹ ਚੀਜ਼ ਓਨਲਾਈਨ ਵਿੱਚ ਸਸਤੀ ਮਿਲ ਰਹੀ ਐ ਨਾ ਤਾਂ ਤੁਸੀਂ ਸਸਤੀ ਵਾਲੀ ਲਉ ਸਗੋਂ।
ਹਾਂ ਬਸ ਓਹੀ ਗੱਲ ਐ ਨਾ ਫੈਦਾ ਚੁੱਕੋ ਬਸ।
ਔਨਲਾਈਨ ਵਿੱਚ ਮਹਿੰਗੀ ਮਿਲ ਰਹੀ ਐ ਉਹ ਤੁਸੀਂ ਕਿਸੀ ਹੋਰ ਦੁਕਾਨ ਤੋਂ ਤੁਹਾਨੂੰ ਸਸਤੀ ਮਿਲ ਰੀ ਐ ਤਾਂ ਓਦਰੋ ਲੈ ਲੋੋਂ। ਮੇਨ ਚੀਜ਼ ਐ ਕਿ ਆਪਣਾ ਫਾਇਦਾ ਹੋਣਾ ਚਾਈਦਾ ਹਰ ਚੀਜ਼ ਵਿੱਚ ਮੈਂ ਤਾਂ ਏ ਈ ਮੰਨਦੀ ਆ।
ਪਤਾ ਕੀ ਐ ਜੀ ਹੁਣ ਤੁਸੀਂ ਐ ਵੇਖੋ ਬੰਦਾ ਨਾ ਜਾਦਾ ਮੈਂਗੀ ਚੀਜ਼ ਵੀ ਔਨਲਾਈਨ ਨੀ ਲੈ ਸਕਦਾ।
ਹਾਂਜੀ।
ਹੁਣ ਤੁਸੀਂ ਫੋਨ ਲਾ ਲੋ ਜਿੱਦਾਂ ਬੰਦੇ ਨੇ ਆਈ ਫੋਨ ਲੈਣਾ ਓ ਔਨਲਾਈਨ ਨੀ ਲਏਗਾ।
ਹਾਂ ਮੈਂ ਤੇ ਬਿਲਕੁੱਲ ਵੀ ਪ੍ਰੈਫਰ ਨਹੀ ਕਰਾਂਗੀ। ਵੀ ਤੁਸੀਂ ਔਨਲਾਈਨ ਲਵੋ ਵੀ ਪੈਸੇ ਏਡੇ ਮਤਲਬ ਹੁੰਦਾ ਈ ਆ- ਅਸੀ ਨੱਬੇ ਹਜ਼ਾਰ ਦਾ ਪੰਜਾਹ ਸੱਠ ਹਜ਼ਾਰ ਦਾ ਹੁੰਦਾ ਈ ਏ। ਆਈਫੋਨ ਵਗੈਰਾ ਤੇ ਓਫਲਾਈਨ ਈ ਲਵੋ ਜਿਵੇਂ ਸੋਨਾ ਵੀ ਬੰਦਾ ਔਨਲਾਈਨ ਨੀ ਲੈ ਸਕਦਾ ਹੈਨਾ ਤੇ ਓ ਵੀ ਆਪਾਂ ਸੁਨਿਆਰੇ ਕੋਲੀ ਜਾਂਨੇ ਆ ਸਪੈਸ਼ਲੀ ਔਫਲਾਈਨ ਲੈਣ ਵਾਸਤੇ।
ਬਸ ਓਈ ਗੱਲ ਐ ਨਾ ਜੀ ਜਿਵੇਂ ਮਤਲਬ ਜੋ ਵੀ ਸਸਤੀ ਚੀਜ਼ਾਂ ਹੁੰਦੀਆਂ ਨੇ ਬੰਦਾ ਓ ਲੈ ਸਕ ਔਨਲਾਈਨ।
ਹਾਂ, ਜਿਵੇ ਪਲਾਸਟਿਕ ਦੀ ਹੋਗੀ ਯਾਂ ਕੋਈ ਕਿਤਾਬ ਵਗੈਰਾ ਹੋਗੀਆਂ ਕਾਪ ਪੀਆਂ ਵਗੈਰਾ ਹੋਗੀਆਂ, ਪੈੱਨ ਵਗੈਰਾ ਕੁੱਛ ਵੀ ਹੋ ਗਿਆ ਹੈਨਾ ਜਿਵੇਂ ਕੋਈ ਮਤਲਬ ਬੋਤ ਸਾਰੀ ਚੀਜ਼ਾਂ ਓਂਦੀਆਂ ਸ਼ੂਜ ਵਗੈਰਾ, ਚੱਪਲਾਂ ਵਗੈਰਾ ਔਨਲਾਈਨ ਮੰਗ ਵਾਲੋ ਹੈਨਾ ਬਟ ਐ ਫੋਨ ਵਗੈਰਾ ਤੇ ਮੈਂ ਤਾਂ ਕੈਨੀ ਆ ਦੁਕਾਨਾਂ ਤੋਂ ਹੀ ਲੋ ਜਾ ਕੇ ਹੈਨਾ ਓਥੇ ਚੈਕ ਕਰਕੇ ਲੋ।
ਬਿਲਕੁੱਲ ਜੀ ਦੇਖੋ ਹੁਣ ਅੱਜ ਕੱਲ੍ਹ ਐੱਲ ਈ ਡੀ, ਐਲ ਸੀ ਡੀ ਔਨਲਾਈਨ ਆਂਦੀਆਂ ਨੇ। ਪਰ ਮੇਰੇ ਸਾਬ ਨਾਲ ਤੇ
ਹਾਂ, ਸਸਤੀਆਂ ਮਿਲਦੀਆਂ ਨੇ ਬਟ ਰਿਸ ਕ ਬੋਤ ਹੁੰਦਾ ਕੀ ਕਿਆ ਪਤਾ ਖ਼ਰਾਬ ਆਵੇ, ਕਿਆ ਪਤਾ ਕੈਹੋ ਜੀ ਆਵੇਗੀ ਹੈਨਾ। ਕਯਾ ਪਤਾ ਕਿੱਥੋਂ ਦੀ ਬਣ ਕੇ ਆ ਰੀ ਏ।
ਓਹੀ ਤਾਂ ਨਾ ਓ ਗਰੰਟੀ ਦਿੰਦੇ ਨੇ ਨਾ ਕੁਝ ਤੁਸੀਂ ਦੁਕਾਨ ਤੇ ਜਾਓਗੇ ਤੁਹਾਨੂੰ ਗਰੰਟੀ ਵਰੰਟੀ ਸਬ ਮਿਲਣਗੇ।
ਓ ਇੱਕ ਸਾਲ ਦੀ ਕਮ ਸੇ ਕਮ ਗਰੰਟੀ ਤਾਂ ਦੇਣਗੇ ਨਾ, ਅਗਰ ਖਰਾਬ ਵੀ ਕੁੱਛ ਵੀ ਹੋ ਜਾਂਦਾ ਵੇ ਤਾਂ ਓਨੂੰ ਦੁਖਾਨ ਜੋਗੇ ਤੇ ਹੁਣ ਹੋਵਾਂਗੇ ਨਾ ਕੀ ਹਾਂ ਤੇਰੀ ਦੁਕਾਨ ਤੋ ਆ ਪ੍ਰੋਡਕਟ ਲਿੱਤਾ ਏ ਔਨਲਾਈਨ 'ਚ ਕਿਨੂੰ ਦਿਖਾਣਾ। ਕਯਾ ਪਤਾ ਕਿੱਥੋਂ ਦੀ ਆਈਏ ਓ ਤੇ ਇੱਕ ਜੇੜਾ ਐਪ ਵਾਲਾ ਹੈਗਾ ਓ ਤੇ ਵਿਚੋਲਾ ਹੈਗਾ ਹੁਣ ਕੇੜੀ-ਕੇੜੀ ਥਰਡ ਪਾਰਟੀ ਤੋਂ ਕਿੱਥੋਂ ਆਈਏ। ਐ ਸਬ ਮੈਨਸ਼ਨ ਨੀ ਹੁੰਦਾ ਔ ਥੇ ਹਾਂ ਬਸ, ਮੀਸ਼ੋ ਤੋਂ ਤੁਸੀਂ ਓਡਰ ਕੀਤਾ ਤੇ ਮੀਸ਼ੋ ਤੋਂ ਕੀਤਾ ਓ ਮੀਸ਼ੋ ਵਾਲਾ ਕੇੜਾ ਦੁ ਕਾਨ ਤੋਂ ਚੱਕ ਕੇ ਲੈ ਕੇ ਆਇਆ ਵੇ।
ਹਾਂਜੀ-ਹਾਂਜੀ ਓਈ ਤੇ ਗੱਲ ਏ ਨਾ। ਬਸ ਆਈ ਵੇਖੋ ਏਸ ਆਈਟਮ ਦੇ ਉੱਪਰ ਹੋਂਦਾ ਕਿ ਤੁਸੀਂ ਸਾਦੀ ਮਹਿੰਗੀ ਹੈਗੀ ਤੇ । ਔਫਲਾਈਨ ਸ਼ੋਪਿੰਗ ਕਰਨੀ ਚਾਹੀਦੀ।
ਬਿਲਕੁਲ-ਬਿਲਕੁਲ ਐ ਤੇ ਹੈ ਹੀ ਏ ਹੈਨਾ ਮਹਿੰਗੀ ਚੀਜ਼ਾਂ ਦੀ ਔਫਲਾਈਨ ਸ਼ੋਪਿੰਗ ਕਰੋ ਹਾਂ, ਅਗਰ ਕੋਈ ਚੀਜ਼ ਤੁਹਾਨੂੰ ਔਫਲਾਈਨ ਵਿੱਚ ਨਹੀਂ ਮਿਲਰੀ ਤੁਸੀਂ ਔਨਲਾਈਨ ਵਿਚ ਵੇਖ ਲੋ।
ਹਾਂ ਫੇਰ ਦੇਖ ਲੋ।
ਹਾਂ, ਐ ਚੀਜ਼ ਹੈਗੀ ਏ ਬਾਕੀ ਔਨਲਾਈਨ ਇਸ ਤੇ ਹਰ ਚੀਜ਼ ਮਿਲ ਜਾਂਦੀ ਏ ਹੈਨਾ।
ਬਿਲਕੁਲ ਜੀ।
ਔਫਲਾਨ 'ਚ ਆ ਵੇ ਕਿ ਥੋੜਾ ਟਾਈਮ ਲੱਗਦਾ ਵੇ ਬਟ ਹਾਂ ਚੀਜ਼ ਵਧੀਆ ਮਿਲ ਜਾਂਦੀ ਏ। ਤੁਸੀਂ ਵਟਾਨ ਜੋਗੇ ਵੀ ਉਦੇਂ ਔ ਹੈਨਾ।
ਹਾਂ, ਬਿਲਕੁਲ।
ਜਿਵੇਂ ਕੱਪੜਾ ਵੇਖਲੋ ਕੱਪੜਾ ਲੈਣਾ ਵੇ ਤੇ ਕੱਪੜਾ ਤੁਸੀਂ ਹੱਥ ਲਾ ਕੇ ਵੇਖ ਸਕਦੇ ਹੋ ਕਿ ਕਿਹੋ ਜਾ ਏ ਰੰਗ। ਤਾਂ ਨੀ ਕੱਢੇ ਨਿਕਲੇਗਾ ਇਹਦਾ ਯਾਂ ਕੁਛ ਵੀ ਹੈਗਾ ਵੇ। ਥੋੜਾ ਬੋਤਾ ਸਸਤਾ ਵੀ ਹੋ ਜਾਂਦਾ ਵੇ ਹਾਂ ਔਨਲਾਈਨ ਵਿੱਚ ਵੀ ਕਈ ਵਾਰ ਡਿਸਕਾਊਂਟ ਮਿਲ ਜਾਂਦਾ ਏ ਬਟ ਕਈ ਵਾਰੀ ਬਹੁਤ ਮੈੰਗੀਆਂ ਚੀਜ਼ਾਂ ਵੀ ਮਿਲ
ਹਮ ਐ ਤੇ ਵੇਖੋ ਜੀ ਓਨਲਾਈਨ ਸ਼ੋਪਿੰਗ ਕਰਨ ਦਾ ਤਾਂ ਫਾਇਦਾ ਜਿੱਦਾਂ ਸੇਲ ਲੱਗਦੀ ਏ ਨਾ। ਫਲਿੱਪ ਕਾਰਟ ਦੀ ਉਹ, ਤਾਂ ਕਰੇ ਬੰਦਾ ਸ਼ੋਪੀਂਗ।
ਹਾਂ, ਹੁਣ ਦੀਵਾਲੀ ਸੇਲ ਆਏਗੀ, ਤਾਂ ਵੀ ਕਰ ਸਕਦੇ ਹਾਂ।
ਉਹੀ ਤੇ
ਹਰ ਸੀਜ਼ਨ ਦੀ ਮਤਲਬ ਉੱਥੇ ਦਿਖਾਉਂਦੇ ਰਹਿੰਦੇ ਨੇ ਸੇਲ ਆਈਏ ਹੈ, ਵਗੈਰਾ- ਵਗੈਰਾ ਮੈਂ ਨੋਟੀਫਿਕੇਸ਼ਨ ਆ ਜਾਂਦੇ ਨੇ ਉਹਨਾਂ ਦੀ, ਹਨਾ।
ਬਿਲਕੁਲ ਜੀ ਬਿਲਕੁਲ।
ਬਾਕੀ ਆ ਤੇ ਹੈ ਹੀ, ਬਾਕੀ ਔਫਲਾਈਨ ਦਾ ਜ਼ਿਆਦਾ ਫਾਇਦਾ ਹੈਗਾ ਹਨਾ। ਤੇ ਮਤਲਬ ਜਾ ਕੇ ਤੁਸੀਂ ਦੁਕਾਨ ਲ ਉਹ ਚੀਜ਼, ਇੱਕ ਵਿਸ਼ਵਾਸ ਵੀ ਹੁੰਦਾ ਹੈ ਕਿ ਹਾਂ ਇਸ ਦੁਕਾਨ ਤੋਂ ਚੀਜ਼ ਲਿੱਤੀ ਹੋਈ ਹੈ। ਕੱਪੜਾ ਕਦੀ ਖਰਾਬ ਨਹੀਂ ਆਉਂਦਾ, ਅਗਰ ਦੂਜੀ ਵਾਰੀ ਵੀ ਲੈਣਾ ਹੋਵੇ। ਤੇ ਉੱਥੇ ਉਸ ਦੁਕਾਨ ਤੇ ਹੀ ਜਾਵਾਂਗੇ।
ਬਿਲਕੁਲ ਸਹੀ ਕਹਿ ਰਹੇ ਜੀ।
ਹੈ ਜਿਵੇਂ ਕਈ ਵਾਰੀ ਮੋਲਸ ਵਗੈਰਾ ਤੋਂ ਵੀ ਲੈ ਲੈਂਦੇ ਹ ਚੀਜ਼ਾਂ ਹਨਾ। ਉੱਥੇ ਵੀ ਸੇਲ ਵਗੈਰਾ ਲੱਗੀ ਰਹਿੰਦੀ ਆ ਨਾ, ਤੇ ਓਥੇ ਵੀ ਚਲੇ ਜਾਂਦੇ ਆ। ਪਰ ਕਈ ਲੋਕਾਂ ਨੂੰ ਆਲਸ ਜਿਹਾ ਹੁੰਦਾ ਜਾਣਦਾ ਨਾ ਜੀ। ਕਿ ਐਡੀ ਗਰਮੀ 'ਚ ਕੌਣ ਜਾਵੇ ਹਨਾ, ਜਿਹਨਾਂ ਕੋਲ ਟਾਈਮ ਵੀ ਨਹੀਂ ਹੁੰਂਦਾ।
ਹਾਂ ਉਹ ਤੇ, ਪਤਾ ਕੀ ਹੈ ਜੀ, ਕਹੀ ਕੋਲ ਹੁੰਦਾ। ਕਈਆਂ ਕੋਲ ਟਾਈਮ ਨੀ ਹੁੰਦਾ ਉਹ ਤਾਂ ਵੀ ਨਹੀਂ ਜਾਂਦੇ ਇੰਨੇ ਆਲਸੀ ਹੁੰਦੇ।
ਹਾਂਜੀ, ਉਹ ਗਰਮੀ ਦੀ ਵਜ੍ਹਾ ਨਾਲ ਕੀ ਜਾਣਾ ਪਏਗਾ, ਖੱਜਲ ਹੋਵਾਂਗੇ। ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ ਨੇ।
ਹਾਂਜੀ- ਹਾਂਜੀ ਬਸ ਸਹੀ ਹੈਗਾ ਜੀ। ਭੈ, ਤੁਸੀਂ ਕਿਹੜੀ ਸ਼ੋਪਿੰਗ ਕਰਦੇ ਹੋ ਵੈਸੇ ਜ਼ਿਆਦਾਤਰ
ਜ਼ਿਆਦਾਤਰ। ਤੇ ਔਫਲਾਈਨ ਹੀ ਕਰਦੀ ਹਾਂ ਮੈਂ ਤੇ, ਕੱਪੜਿਆਂ ਦੀ ਤਾਂ ਔਫਲਾਈਨ ਹੀ ਕਰਦੀ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਛੋਟੀ ਮੋਟੀ ਚੀਜ਼ਾਂ ਹੋਗੀਆਂ ਬੁੱਕਸ ਦੀਆਂ ਹਨਾ, ਹੋਰ ਵੀ। ਚੱਪਲਾਂ ਵਗੈਰਾ ਦੀ, ਤੇ ਔਨਲਾਈਨ ਹੀ ਕਰ ਲੈਂਦੇ ਸ਼ੋਪਿੰਗ।
ਹਾਂਜੀ- ਹਾਂਜੀ।
ਬੈਗ ਵਗੈਰਾ ਵੀ ਔਨਲਾਈਨ ਕਰ ਲੈਂਦੇ ਹ ਹਾਂ, ਅਗਰ ਔਨਲਾਈਨ ਸਸ ਸਸਤੇ ਮਿਲਦੇ, ਤੇ ਤਾਂ ਹੀ ਕਰਨੀ ਆ, ਅਦਰਵਾਈਜ਼ ਔਫਲਾਈਨ ਹੀ ਕਰਦੀ। ਦੀ ਬੇਸ਼ੱਕ ਮਹਿੰਗੀ ਏ ਔਫਲਾਈਨ ਹੀ ਵਧੀਆ ਲੱਗਦੀ ਮੈਨੂੰ ਤੇ ਜਿਆਦਾ, ਕਿ ਦੇਖ ਕੇ ਲੈਦੀ ਆ ਚੀਜ਼। ਕਿ ਬਾਅਦ 'ਚੋਂ ਵਟਾਣੀ ਨਾ ਪਵੇ ਬਸ ਮੈਨੂੰ ਇਹ ਜ਼ਿਆਦਾ ਆਲਸ ਆਉਦਾ ਹੈ ਕਿ ਬਾਅਦ ਬਾਰ- ਬਾਰ ਮੈਂ ਜਾਣਾ ਨੀ ਚਾਹੁੰਦੀ, ਬਹੁਤ ਰਫੜ ਹੁੰਦਾ ਵੇ।
ਹਾਂਜੀ- ਹਾਂਜੀ,
ਹਨਾ ਬੰਦਾ ਪਰੇਸ਼ਾਨ ਵੀ ਹੁੰਦਾ ਵੇ, ਬਹੁਤ ਸਾਰੀ ਚੀਜ਼ਾਂ ਹੈਗੀਆਂ ਹਨਾ। ਬਾਕੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ।